ਵੀਰ ਜੀ ਸਤਿ ਸ਼੍ਰੀ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
ਤੁਸੀਂ ਦੱਸੋ ਠੀਕ ਹੋ?
ਹਾਂਜੀ-ਹਾਂਜੀ, ਬਸ ਵਧੀਆ-ਵਧੀਆ, ਹੋਰ ਕੀ ਕਰਦੇ ਪਏ ਸੀ? ਹ
ਕੁੱਛ ਵੀ ਬਸ। ਬੈਠੇ ਹੋਏ ਸੀ ਮਸ਼ੀਨ ਖੇਲ ਸੀ ਸੌਰਸ
ਅੱਛ ਓਕੇ ਓ ਖੇਲ। ਓਏ ਮੈਂ ਵੀ ਬੈਠੀ ਸੀ ਸੂਰਮੇ ਕਿਸੇ ਨੂੰ ਕਿਉਂ ਦਸਾਂ ਨਾਲ ਥੋੜਾ ਬਹੁਤ ਇਨਵਾਰਮੈਂਟ ਤੇ ਗੱਲ ਕਰੀਏ ਤੁਹਾਨੂੰ ਪਤਾ ਤਾਂ ਹੈਗਾ, ਇਨਵਾਇਰਮੈਂਟ। ਵੀ ਕਿੰਨਾ ਜ਼ਰੂਰੀ ਹੁੰਦਾ ਆ ਆਪਣੇ ਲਈ ਸਹੀ ਰੱਖਣਾ, ਨੇਚਰ ਨੂੰ ਸਹੀ ਰੱਖਣਾ ਕਿ ਸਾਨੂੰ ਕੋਈ ਮਤਲਬ ਨਾ ਹੋਏ ਸਾਨੂੰ ਕੋਈ ਏਦਾਂ ਦੀ ਚੀਜ਼ ਨਾ ਹੋਵੇ।
ਹਾਂਜੀ-ਹਾਂਜੀ, ਜਰੂ
ਹੂੰ, ਦੇਖੋ ਅੱਜ ਕੱਲ ਦੇ ਮੈਕਸੀਮਮ ਨਾ ਲੋਕ ਕਾਹਨੂੰ ਘ ਪਤਾ ਏਹ ਕਿ ਅਸੀਂ ਆਪਣੀ ਇਨਵਾਇਰਮੈਂਟ ਨੂੰ ਕਿਸ ਤਰ੍ਹਾਂ ਸਾਫ਼ ਰੱਖ ਸਕਦੇ। ਹ ਜਾਂ ਅਸੀਂ ਕੀ ਕਰ ਸਕਦੇ ਹਾਂ? ਅੱਜ ਕੱਲ੍ਹ ਲੋਕਾਂ ਨੂੰ ਕਿ ਬੱਚਿਆਂ ਨੂੰ ਵੀ ਇਹ ਚੀਜ਼ ਬੜੀ ਸਿਖਾਣੀ ਜ਼ਰੂਰੀ ਹੈ, ਕਿ ਮਤਲਬ ਪਲਾਂਟਸ ਵਗੈਰਾ ਅਲੱਗ ਗਾਓ ਸਹੀ ਵੇ।
ਹਾਂਜੀ। ਹਾਂਜੀ-ਹਾਂਜੀ, ਬਸ ਮੇਰੇ ਬੱਚਿਆਂ ਨੂੰ ਬਹੁਤ ਸ਼ੌਂਕ ਹੈ, ਪਲਾਂਟਸ ਵਗੈਰਾ ਦਾ। ਮੈਨੂੰ ਉਹਨਾਂ ਨੂੰ ਕਹਿਣਾ ਨੀ ਪੈਂਦਾ। ਮੈਨੂੰ ਉਹਨਾਂ ਨੂੰ ਕਹਿਣਾ ਨੀ ਪੈਂਦਾ, ਮਤਲਬ ਉਹਨਾਂ ਨੂੰ ਸਿਖਾਣਾ ਨੀ ਪੈਂਦਾ ਕਿ ਹਾਂ ਇੱਥੇ ਪੇੜ ਲਗਾਓ, ਜਾਂ ਕੁਛ ਕਰੋ।
ਅੱਛਾ,
ਆਹ ਤੇ ਬਹੁਤ ਵਧੀਆ ਗੱਲ ਆ। ਨਹੀਂ ਅੱਜ-ਕੱਲ੍ਹ ਨਾ ਦੇਖੋ ਬੱਚਿਆਂ ਨੂੰ ਨਾ ਸਕੂਲ ਦੇ ਵਿੱਚ ਵੀ ਇੰਨੀ ਸਾਰੀ ਐਕਟੀਵਿਟੀਸ ਕਰਵਾਣ ਲੱਗ ਨੇ ਜਿਹਦੇ ਕਾਰਨ ਨਾ ਬੱਚਿਆਂ ਨੂੰ ਉਹ ਚੀਜ਼ ਪਤਾ ਲੱਗ ਚੁੱਕੀਆਂ ਹੋਈਆਂ ਨੇ, ਜਿਵੇਂ ਮਤਲਬ ਸਕੂਲ ਕੁਛ ਚੀਜ਼ ਸਿੱਖ ਕੇ ਆਦੇ ਨੇ ਜਾਂ ਕੁਛ ਕਰਕੇ ਆਦੇ ਨੇ ਉਹ ਆਕੇ ਸਾਨੂੰ ਬੋਲਦੇ ਨੇ ਕਿ ਹਾਂ ਅਸੀਂ ਅਜ ਇਹ ਸਿੱਖਿਆ, ਅਸੀਂ ਅੱਜ ਇਹ ਕੀਤਾ, ਅਸੀਂ ਅੱਜ ਉਹ ਕੀਤਾ, ਉਹ ਵੀ ਬੜਾ ਵਧੀਆ ਲੱਗਦਾਏ। ਕਿ ਦੇਖੋ ਬੱਚਿਆਂ ਕੋਈ ਕਿਸੇ ਟਾਈਮ ਏਦਾਂ ਦੀ ਵੀ ਚੀਜ਼ ਹੁੰਦੀ ਏ। ਕਿ ਸਾਨੂੰ ਮਤਲਬ ਬੱਚਿਆਂ ਤੋਂ ਵੀ ਕੁੱਝ ਸਿੱਖਨ ਨੂੰ ਮਿਲ ਜਾਂਦਾ ਹਨਾ ਜਿਵੇਂ ਸਕੂਲ ਦੇ ਵਿੱਚੋਂ ਕੁਛ ਕਰਦੇ ਨੇ, ਹਾਂਜੀ ਇਹ ਵੀ
ਅੱਜ ਕੱਲ ਤੇ ਸਕੂਲਾਂ ਚ ਮਤਲਬ ਬਹੁਤ ਵਧੀਆ ਸਿਸਟਮ ਚੱਲ ਗਿਆ ਏ। ਕਿ ਹਰ ਇੱਕ ਚੀਜ਼ ਦੀ ਨੌਲੇਜ ਦਿੰਦ ਪਏ ਆ।
ਹਾਂਜੀ, ਹਾਂਜੀ।
ਹੈਨਾ, ਹਾਂ ਮਤਲਬ ਸਾਡੇ ਟਾਈਮ ਤੇ ਹੈ ਈ ਨਈ ਸੀ ਇਹ ਚੀਜ਼ ਕੁਛ ਵੀ।
ਹਾਂਜੀ ਸਾਡੇ ਟਾਈਮ ਤੇ ਬਿਲਕੁਲ ਵੀ ਕੁਛ ਨਹੀਂ ਸੀ। ਦੇਖੋ ਨਾ ਜਿਹੜਾ ਸਾਡਾ ਇਨਵਾਰਮੈਂਟ ਹੁੰਦਾ ਨਾ ਅੱਜ ਕੱਲ੍ਹ ਜਿਵੇਂ ਦੇਖੋ ਲੋਕ ਪੇੜ ਕੱਟ, ਕੱਟ ਕੇ ਉੱਥੇ ਅਲੱਗ, ਅਲੱਗ ਬਿਲਡਿੰਗਸ ਯਾ ਕੁਛ ਬਣਾਏ ਜਾ ਰੇ ਨੇ। ਦੇਖੋ ਦਿੱਕਤ ਤਾਂ ਸਾਨੂੰ ਹੋ ਰੀ ਏ ਨਾ, ਸਾਨੂੰ ਸਾਹ ਲੈਨ ਚ ਦਿੱਕਤ ਸਾਨੂੰ ਹੋਰ ਕੁਛ ਆ ਪੋਲਿਊਸ਼ਨ ਇੰਨਾ ਜ਼ਿਆਦਾ ਹਵਾ ਦੇ ਵਿੱਚ ਹੋ ਜਾਂਦਾ ਆ। ਉਹ ਸਭ ਚੀਜ਼ਾਂ ਨੂੰ ਵੀ ਤਾਂ ਅਸੀਂ ਰੋਕਨਾਏ ਨਾ। ਅਸੀਂ ਅਗਰ ਕਿਸੇ ਨੂੰ ਦੱਸਾਂ ਗੇ ਤੇ ਉਹ ਬੰਦਾ ਅੱਗੋ ਦੀ ਕੁਸ਼ ਕਰੇਗਾ ਹੇਨਾ ਹੁਣ ਮੈਂ ਏਹੀ ਚੀਜ਼ ਸੋਚ ਜਿਸਸੀਂ ਮੈਂ ਕਿਹਾ ਹੁਨ ਨਾ ਇੱਕ ਅਸੀਂ ਕੋਮਊਨਿਟੀ ਬਨਾਨੇ ਆਂ ਜਿਹਦੇ ਵਿੱਚ ਅਸੀਂ ਲੋਕ ਲੋਕਾਂ ਨੂੰ ਥੋੜ੍ਹਾ ਦੱਸੀਏ ਕਿ ਹਾਂ ਬਈ ਸਾਡੇ ਲਈ ਕਿੰਨਾ ਜਰੂਰੀ ਆ। ਨੇਚਰ ਨੂੰ ਸਾਫ਼ ਰੱਖਨਾ, ਨੇਚਰ ਦਾ ਸਾਰਾ ਕੁਛ ਕਰਨਾ, ਮੈਂ ਤਾਂ ਕਰਕੇ ਕਿਹਾ ਸੀ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਾਂ ਅਸੀਂ। ਕੋਮਊਨਿਟੀ ਬਨਾਨੇ ਆਂ। ਅਸੀਂ ਫੇਰ ਉਹ ਤੇ ਗੱਲਬਾਤ ਕਰਾਂਗੇ ਲੋਕਾਂ ਨੂੰ ਅਵੇਅਰ ਕਰਾਂਗੇ।
ਹਾਂਜੀ। ਕੋਈ ਨੀ ਤੁਸੀਂ ਜਦੋਂ ਵੀ ਬਨਾਓਗੇ ਮੈਨੂੰ ਦੱਸਨਾ।
ਹਾਂਜੀ ਹਾਂਜੀ ਕੋਈ ਨੀ ਮੈਂ ਜ਼ਰੂਰ ਦੱਸਾਂਗੀ ਤੁਹਾਨੂੰ, ਅਸੀਂ ਅੱਗੇ ਦੇਖੋ ਚਾਰ ਲੋਕ ਲੋਕਾਂ ਨੂੰ ਹੋਰ ਦੱਸਾਂਗੇ ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਹਾਂ ਬਈ ਮਤਲਬ
ਹਾਂਜੀ, ਹਾਂਜੀ, ਹਨ ਬਿਲਕੁਲ ਕਈ ਲੋਕ ਤੇ ਤੁਹਾਨੂੰ ਸਹੀ ਦੱਸਿਆ ਕਈ ਲੋਕ ਤੇ ਬੜੇ ਉਹ ਹੁਨ ਦੇ ਨੇ। ਮਤਲਬ ਹੁੰਦੇ ਨੇ ਨਾ ਕਿ ਹਾਂ ਇੱਕ ਗੱਲ ਕਹਿ ਤੇ ਮਗਰ ਪੈ ਜਾਂਦੇ ਨੇ। ਕਈ ਲੋਕ ਤੇ ਬੜੇ ਗੰਦੇ ਨੇ। ਕਈ ਲੋਕ ਹੈਗੇ ਨੇ ਜੋ ਸਮਝ ਜਾਨਗੇ ਸਾਡੀ ਗੱਲ ਪਰ ਐਏ ਕਿ ਚਲੋ ਅਸੀਂ ਕੋਸ਼ਿਸ਼ ਕਰਾਂਗੇ, ਸਮਝਾਨ
ਹਾਂਜੀ ਹਾਂਜੀ, ਬਿਲਕੁਲ ਆਈ ਤੇ ਮੈਂ ਤਾਂ ਈ ਤੇ ਕਿਆ ਸੀ ਮੈਂ ਕਿਆ ਚਲੋ ਔਥੋ ਥੋੜੇ ਲੋਕ ਕੱਠੇ ਕਰ ਲੈਂਣੇ ਆਂ ਤੇ ਥੋੜੇ ਜੇ ਅਪਣੇ ਚਾਟ ਵਗੈਰਾ ਬਣਾ ਲਾਂਗੇ, ਦੱਸ ਦਾਂਗੇ ਕੁਛ ਹਨਾਂ, ਲਿਖ ਦਾਂਗੇ ਥੋਟ ਵਗੈਰਾ ਕੁਛ, ਮੈਂ ਕਿਆ ਚਲੋ ਅਸਾ ਡਿਸਕਸ਼ਨ ਕਰ ਲਾਂਗੇ। ਪਤਾ ਲੱਗ ਜੇਗਾ ਸਾਨੂੰ ਵੀ ਕੁੱਛ ਹਨਾਂ ਅਲੱਗ ਲੱਗ। ਦੀ ਰਾਏ ਲਿੱਤ ਜਾਏਗੀ ਔ ਵੀ ਵਧੀਆ ਰਏਗਾ ਕਿ ਪੇੜ ਲਗਾਣੇ ਕਿੰਨੇ ਵਧੀਐ ਆ। ਦੇਖੋ ਸਾਫ਼ ਸਫ਼ਾਈ ਵੀ ਤਾਂ ਸਾਡੇ ਹੱਥ ਹੀ ਹੁੰਦ ਏ ਨਾਂ। ਕਿਸੇ ਨੂੰ ਸਾਫ਼ ਕਿਵੇਂ ਕਰਾਂਗੇ ਹਨਾਂ! ਅਗਰ ਤੁਸੀਂ ਅਈਔ ਚੀਜ਼ ਅਪ
ਕੋ ਕਈ ਲੋਕ ਤਾਂ ਐਸੇ ਨੇ ਅਹੰ ਅਰ ਅਸੀਂ ਮਾਰਕੀਟ ਵਗੈਰਾ ਵੀ ਜਾਦੇ ਨਾ ਜਿਂਵੇਂ ਅਸੀਂ ਕਿਧਰੇ ਵੀ ਗਏ ਆਂ ਤੇ ਲੋਕ ਦੇਖੋ ਕੁੱਛ ਵੀ ਖਾ ਰਹੇ ਨੇ ਰਸਤੇ ਚ
ਬਸ, ਬਸ।
ਏੱਥੋਂ ਹੀ ਤੁਸੀਂ ਦੇਖੋ ਕਿੰਨੀ ਗੰਦਗੀ, ਹਾਂ ਕਿੰਨੀ ਗੰਦਗੀ ਹੋ ਰਹੀ ਇੱਥੋਂ ਏ ਵੀ ਤੇ ਦੇਖੋ ਨਾ।
ਹੂੰ ਤੇ ਏਹੀ ਸਾਰਾ ਇਫੈਕਟ ਹਾਂਜੀ, ਹਾਂਜੀ ਮੈਂ ਕਿਹਾ ਏਹੀ ਚੀਜ਼ ਤਾਂ ਸਾਡੇ ਇਨਵਾਇਰਮੈਂਟ ਨੂੰ ਇਫੈਕਟ
ਹਾਂ।
ਔਹੀ ਗੰਦਗੀ ਸਾਰੀ ਫੈਲਦੀ ਪੀਏ। ਉਹਦੇ ਨਾਲ ਦੇਖੋ ਜਮਸ ਵੀ ਹੋਣੇ ਆਂ, ਹਵਾ ਦੇ ਵਿੱਚ ਵੀ ਗੰਦਗੀ ਆਣੀ ਏ, ਅਗਰ ਸਾਹ ਤੇ ਅਸੀਂ ਲੈਣਾ ਨਾ ਅਗਰ ਤੁਸੀਂ ਲੈ ਰਹੇ ਹੋ ਤੁਹਾਨੂੰ ਪਤਾ ਗੰਦੀ ਚੀਜ਼ ਆ ਔਹ ਤਾਂ ਸਾਨੂੰ ਅੰਦਰ ਉਹਨੇ ਬਾਅਦ ਚੋਂ ਅਪਣਾ ਅਸਰ ਖਾਣਾ ਬਈ ਹੁਣ ਤੁਹਾਡਾ ਬੁਰੀ ਹਾਲਤ ਹੈਗੀ ਏ, ਏਤ ਗੱਲ ਹੈਗੀ ਆ ਜਿਵੇਂ ਅਸੀਂ ਔਹ ਕਰ ਲੈਂਦੇ ਆਂ, ਕੁੱਛ ਆ ਨਾ ਗੰਦਾ ਪਾਣੀ ਪੀ ਲੈਂਦੇ ਆਂ। ਹਨਾ ਤੁਹਾਨੂੰ ਸਾਨੂੰ ਤਾਂ ਵੀ ਬਿਮਾ ਉਹ ਅਸੀਂ ਖ਼ਰਾਬ ਬਿਮਾਰ ਹੋ ਜਾਂਣੇ ਹਾਂ। ਕੁਛ ਨਾ ਕੁਛ ਸਾਨੂੰ ਹੋ ਜਾਂਦਾ ਆ ਤੇ ਹਵਾ ਦੇ ਨਾਲ ਵੀ ਤਾਂ ਫ਼ਰਕ ਪੈਂਦਾ ਨਾ ਅਸੀਂ ਕਹਿੰਦੇ ਨਹੀਂ ਯਾਰ ਜਿਵੇਂ ਹੁਣ ਗਰਮੀ ਇੰਨੀ ਹੋ ਰਹੀ ਸੀ ਕਹਿੰਦੇ ਨਹੀਂ ਅਸੀਂ ਬਾਹਰ ਜਾਵਾਂਗੇ। ਤੁਸੀ ਦਸ ਪੰਦਰਾਂ ਮਿੰਟ ਲਈ ਬਾਹਰ ਜਾਓ, ਮਤਲਬ ਮਾਰਕੀਟ ਤੱਕ ਜਾਂ ਕੁਛ ਤੁਸੀਂ ਘਰ ਆਓਗੇ ਤੁਹਾਡਾ ਸਿਰ ਪੀੜ ਹੋਣ ਲੱਗ ਜਾਏਗਾ
ਹਾਂ ਬਿਲਕੁਲ ਬਿਲਕੁਲ ਹਵਾ ਨੀ ਹੈ ਨਾ ਬਿਲਕੁਲ ਵੀ
ਬਿਲਕੁਲ ਬਿਲਕੁਲ ਹਵਾ ਨੀ ਹੈ ਦੂਸਰਾ ਨੰਬਰ ਹਵਾ ਸਹੀ ਵੀ ਨਹੀ ਹੈਗੀ ਜਿਵੇਂ ਮਤਲਬ ਸਵੇਰੇ ਸਵੇਰੇ ਹੁੰਦੀ ਏ ਜਿਵੇਂ ਤੁਸੀਂ ਮੋਰਨਿੰਗ ਮੋਰਨਿੰਗ ਉੜਜੋ ਜਿਹੜੀ ਥੋੜ੍ਹੀ ਦੇਰ ਲਈ ਜਿਹੜੀ ਹਵਾ ਹੋਏਗੀ ਉਹ ਬਹੁਤ ਫਰੈਸ਼ ਹੋਏਗੀ ਉਸ ਤੋਂ ਬਾਅਦ ਤੁਹਾਨੂੰ ਹਵਾ ਮਿਲਣੀ ਨੀ ਹੈਗੀ ਕਈ ਲੋਕ ਤਾਂ ਜਿਵੇਂ ਪੇੜ ਵਗੈਰਾ ਵੀ ਜਲਾ ਦਿੰਦੇ ਨੇ ਦੇਖੋ ਉਹਦੇ ਨਾਲ ਵੀ ਕਿੰਨਾ ਜ਼ਿਆਦਾ ਇਨਵੋਰਮੈਂਟ ਚ' ਪੋਲਿਊਸ਼ਨ ਹੋ ਜਾਂਦਾ ਆ ਇਨਵੋਰਮੈਂਟ ਦੇ ਵਿੱਚ ਤੇ ਉਹ ਚੀਜ਼ ਮਿਕਸ ਹੋ ਰਹੀ ਹੈ ਉਹ ਵੀ ਤਾਂ ਦਿੱਕਤ ਵਾਲੀ ਗੱਲ ਹੈ ਨਾ ਕਈ ਕਈ ਲੋਕਾਂ ਨੇ ਤੇ ਤਾਂ ਆਪਣੀਆਂ ਫੈਕਟਰੀਆਂ ਦੇ ਵਿੱਚ ਰੱਖਿਆ ਹੁੰਦੇ ਨੇ ਕਿ ਜਿਹੜਾ ਉਹਨਾਂ ਦੀ ਨਾ ਇੰਨਾ ਅਹਿਸਾਸ ਨਹੀਂ ਹੁੰਦਾ ਧੂੰਏ ਦਾ ਹਨਾ ਨਿਕਲ ਜਾਂਦਾ ਕੁੱਛ ਏਦਾਂ ਹੋ ਜਾਂਦਾ ਬਟ ਕਈ ਕਈ ਦੇ ਤੇ ਇੰਨੀ ਬੁਰੀ ਹਾਲਤ ਕਦੀ ਇੰਨੀ ਇੰਨੀ ਫੈਕਟਰੀ ਚ ਧੂੰਏ ਨਿਕਲਦੇ ਗੰਦੇ ਓ ਹੀ ਹਵਾ ਦੇ ਵਿੱਚ ਮਿਕਸ ਹੋ ਜਾਂਦੇ ਨੇ ਉਹ ਸਾਰਾ ਖਰਾਬ ਹੋ ਜਾਂਦਾ ਸਿਸ
ਹਾਂ ਉਹ ਤੇ ਹੈ ਹੀ ਬਿਲਕੁਲ ਸਾਡੇ ਨਾ ਐਵੇਂ ਸਾਡੇ ਸਾਹਮਣੇ ਘਰ ਦੇ ਬਿਲਕੁਲ ਸਾਹਮਣੇ ਫੈਕਟਰੀ ਤੇ ਉਹਨਾਂ ਨੇ ਕੀ ਕੀਤਾ ਉਹ ਜੋ ਕੰਮ ਕਰਦੇ ਨੇ ਨਾ ਮਤਲਬ ਤਜਾਬ ਵਗੈਰਾ ਵਾਲਾ ਜਿਹੜਾ ਕੰਮ ਹੁੰਦਾ ਉਹਨਾਂ ਦਾ ਉਹ ਸਾਰਾ ਉਹਨਾਂ ਨੇ ਬਾਹਰ ਰੱਖਿਆ ਹੋਇਆ ਆਪਣੇ ਗੇਟ ਤੇ ਬਾਹਰ ਰੱਖਿਆ ਹੋਇਆ ਉਹ ਜਦੋਂ ਵੀ ਆਪਣਾ ਮਾਲ ਧੋਂਂਦੇ ਨੇ ਨਾ ਉਹ ਇੰਨੀ ਗੰਦੀ ਸਮੈਲ ਆਂਦੀ ਏ ਨਾ ਇੱਕਦਮ ਧੂੰਆ ਉੱਠਦਾ ਏ ਉਹਦਾ ਕਾਲਾ ਕਾਲਾ ਧੂੰਆ ਉੱਠਦੈ ਔਰ ਇੰਨੀ ਗੰਦੀ ਸਮੈਲ ਆਂਦੀ ਏ ਤੁਸੀਂ ਉਹ ਸੋਚੋ ਉਹ ਸਾਡੇ ਅੰਦਰ ਜਦ ਜਾਏਗੀ ਤਾਂ
ਹਾਂਜੀ ਬਿਲਕੁਲ ਬਿਲਕੁਲ ਅੰਦਰ ਜਾਏਗੀ ਤੁਹਾਡਾ ਯਾ ਪੇਟ ਖਰਾਬ ਜਾਂ ਤੁਹਾਨੂੰ ਅੰਦਰ ਇਨਫੈਕਸ਼ਨ ਹੋ ਜਾਏਗੀ ਹੋਰ ਕੀ ਹੋਏਗਾ ਮ ਵੀ ਤਾਂ ਸਿਸਟਮ ਹੈ ਨਾ ਦੇਖੋ ਜਿਵੇ ਤੁਸੀਂ ਕਹਿ ਰਹੇ ਸੀ ਨਾ ਜਿਵੇ ਉੱਥੇ ਕੋਈ ਹਿੱਲ ਸਟੇਸ਼ਨ ਵਗੈਰਾ ਜਾਂਦੇ ਹੋ ਤੇ ਮਤਲਬ ਗੰਦ ਗੁੰਦ ਪਿਆ ਹੁੰਦਾ ਕਈ ਲੋਕੀ ਤਾਂ ਏਦਾਂ ਕਰਦੇ ਨੇ ਜਿਵੇਂ ਬੀਚ ਵਗੈਰਾ ਤੇ ਤੁਸੀਂ ਜਾ ਦਓ ਬੀਚ ਵਗੈਰਾ ਤੇ ਕੀ ਹੁੰਦਾ ਹੈ ਕੁਛ ਖਾ ਰਹੇ ਨੇ ਰੈਪਰਸ ਨੂੰ ਨਾ ਉੱਥੇ ਹੀ ਛੁੱਟਦੇ ਪਏ ਨੇ
ਹਾਂ ਉਹੀ ਤਾਂਹੂੰ ਮੈਂ ਕਿਹਾ ਹੈ ਨਹੀਂ ਸਾਫ਼ ਸਫ਼ਾਈ ਹੈ ਨੀ ਬਿਲਕੁਲ ਵੀ
ਅਸੀਂ ਵੀ ਨਾ ਇੱਕ ਵਾਰੀ ਇੱਦਾਂ ਹੀ ਮ ਗ ਸੀ ਮਤਲਬ ਬੀਚ ਵਗੈਰਾ ਸਾਈਡ ਤੇ ਤੇ ਸਾਡੇ ਨਾਲ ਵੀ ਕੋਈ ਮਤਲਬ ਬੈਠੇ ਹੋਏ ਸੀ ਤੇ ਉਹਨਾਂ ਨੇ ਕੀ ਕੀਤਾ ਉਹਨਾਂ ਨੇ ਕੁਛ ਖਾਧਾ ਤੇ ਉਹਨਾਂ ਦੇ ਵਿੱਚ ਖਾ ਕੇ ਨਾ ਦੇਖੋ ਅਸੀਂ ਫਿਰ ਕੁੱਛ ਖਾਧਾ ਨਾ ਮਤਲਬ ਅਸੀਂ ਕੁੱਛ ਖਾ ਰਹੇ ਸੀ ਤੇ ਅਸੀਂ ਕੀ ਕੀਤਾ ਰੈਪਰ ਅਸੀਂ ਆਪਣੇ ਬੈਪ ' ਹੀ ਪਾ ਲਏ ਤੇ ਉਹਨਾਂ ਨੇ ਉਹ ਚੀਜ਼ ਦੇਖੀ ਕਿ ਹਾਂ ਵੀ ਇਹਨਾਂ ਨੇ ਕੁਛ ਖਾਧਾ ਇਹਨਾਂ ਨੇ ਨਾ ਰੈਪਰ ਆਪਣੇ ਕੋਲ ਹੀ ਰੱਖਿਆ ਇਹਨਾਂ ਨੇ ਰੈਪਰ ਬਾਹਰ ਨੀ ਸੁੱਟਿਆ ਦੇਖੋ ਐਟਲੀਸਟ ਉਹਨਾਂ ਨੇ ਕੁਛ ਦੇਖਿਆ ਹੈ ਹਾਂ ਉਹੀ ਹੁੰਦਾ ਨਾ ਇੱਕ ਬੰਦਾ ਅਗਰ ਸਹੀ ਤਰੀਕੇ ਨਾਲ ਕਰੇਗਾ ਨਾ ਚਾਰ ਬੰਦਿਆਂ ਦੇ ਵਿੱਚ ਤੇ ਉਹਨੂੰ ਆਪਣੀ ਇਨਸਲਟ ਮੈਂ ਮਹਿਸੂਸ ਹੋਏਗੀ ਕਿ ਨਹੀਂ ਯਾਰ ਮੈਂ ਗਲਤ ਕੀਤੀ ਮੈਨੂੰ ਏਦਾਂ ਨਹੀਂ ਕਰਨਾ ਚਾਹੀਦਾ ਫਿਰ ਉਹ ਆਪਣੀ ਲੋੜ ਦੇ ਉੱਤੇ ਉਹ ਸਫ਼ਾਈ ਕਰੇਗਾ ਤੁਹਾਨੂੰ ਪਤਾ ਨਾਲੇ ਜਿਵੇਂ ਅੱਜ ਕੱਲ ਉਹਈ ਸਭ ਚੀਜ਼ਾਂ ਬਤਾਂ ਇਨਵਾਇਰਮੈਂਟ ਅਤੇ ਫਰਕ ਇਫੈਕਟ ਪਾਉਂਦੀਆਂ ਹਨਾ ਇਸ ਕਰਕੇ ਫਿਰ ਹਾਂਜੀ ਹਾਂਜੀ ਬੋਲੋ
ਅਸੀਂ ਹੁਣ ਐਵੇਂ ਹੀ ਹੈ ਨਾ ਅਸੀਂ ਕਿਧਰੇ ਜਾਈਏ ਨਾ ਜਿਵੇਂ ਗੱਡੀ ਚ ਕਿਸੇ ਜਾਂਦੇ ਹਾਂ ਘੁੰਮਣ ਵਗੈਰਾ ਅਸੀਂ ਕਹਿੰਦੇ ਇੱਕ ਪੋਥੀਨ ਵਗੈਰਾ ਗੱਡੀ ਚ ਰੱਖ ਕੀ ਪਤਾ ਹੈ ਬੱਚੇ ਨਾਲ ਹੈਗੇ ਨੇ ਗ ਤੇ ਉਹਨਾਂ ਨੇ ਪਾਣਾ ਹੀ ਪਾਉਣਾ ਨਾ ਅਸੀਂ ਮਤਲਬ ਕਾਰ ਚ ਖਲੇਰ ਹੁੰਦੇ ਨੇ ਉਹਨਾਂ ਨੂੰ ਬੋਲਿਆ ਕਿ ਲਿਫਾਫੇ ਚ ਸਾਰੇ ਪਰ ਇਕੱਠੇ ਕਰੀ ਜਾਓ ਰਸਤੇ ਚ ਕੋਈ ਡਸਟਬਿਨ ਵਗੈਰਾ ਦਾ ਆਏਗਾ ਉੱਥੇ ਅਸੀਂ ਸੁੱਟ ਦੇਵਾਂਗੇ
ਬਿਲਕੁਲ ਬਿਲਕੁਲ ਦੇਖੋ ਹਾਂ, ਇਝ ਕਰ, ਗੰਦ ਨੀ ਪਾਇਆ, ਦੇਖੋ ਹੁਣ ਤੁਸੀਂ ਘਰ ਆਪਣਾ ਸਾਰਾ ਸਾਫ਼ ਰੱਖ ਦੇ ਹੋ ਨਾ ਤੁਸੀਂ ਦੇਖੋ, ਕਿ ਹਾਂ ਵੀ ਮਾੜਾ ਜਿਹਾ ਰੈਪ ਪਰ ਜਾਂ ਬੱਚੇ ਕੁਝ ਸੁੱਟ ਦਿੰਦੇ ਤੇ ਅਸੀਂ ਉਹਨਾਂ ਨੂੰ ਡਾਂਟ ਦਿੰਦੇ ਹਾਂ ਕਿ ਹਾਂ ਤੁਸੀਂ ਗੰਦ ਪਾਤਾ ਤੇ ਕੁਛ ਕਰਤਾ ਤੇ ਫੇਰ ਤੁਸੀਂ ਉਹੀ ਚੀਜ਼ ਦੇਖੋ ਨਾ ਜੇ ਉਹੀ ਚੀਜ਼ ਤੁਸੀਂ ਬਾਹਰ ਕਰ ਰਹੇ ਹੋ, ਕਿਤੇ ਘੁੰਮਣ ਜਾ ਰਹੇ ਹੋ ਜਾਂ ਕੋਈ ਵੀ ਜਗ੍ਹਾ ਹੈਗੀ ਹੈ ਉਹ ਚੀਜ਼ ਤੇ ਤੁਸੀਂ ਉਹਨੂੰ ਖ਼ਰਾਬ ਕਰਦੇ ਪਓ ਤੇ ਉਹ ਵੀ ਤੇ ਗ਼ਲਤ ਆ ਨਾ ਗੱਲ, ਉਹ ਵੀ ਤੇ ਸਾਡੇ ਇਨਵਾਇਰਮੈਂਟ ਉੱਥੇ ਫ਼ਰਕ ਪੈਂਦਾ ਐ ਨਾ
ਹੂੰ-ਹੂੰ, ਹੂੰ
ਹਾਂਜੀ-ਹਾਂਜੀ, ਬਸ ਆਹੀ ਇਹੀ ਦੇਖੋ ਬੱਚਿਆਂ ਨੂੰ ਦੱਸਣਾ ਬਹੁਤ ਵਧੀਆ ਰਹਿੰਦਾ ਹੈ ਕਿ ਕੀ ਸਾਨੂੰ ਠੀਕ ਰਹੇ। ਖ਼ਰਾਬ ਨਾ ਹੋਈਏ ਹਨਾ, ਜਿੰਨੇ ਜਿਹਨੂੰ ਸਾਡੇ ਤੋਂ ਹੋ ਸਕੇ ਅਸੀਂ ਪੇੜ ਵਗੈਰਾ ਲਾਈ
ਲਾਈਏ ਸਹੀ ਗੱਲ ਐ, ਆਕਸੀਜਨ ਮਿਲਦੀ ਐ ਫਰੈਸ਼ ਲਸ ਮਿਲਦੀ ਆ ਬੱਚਿਆਂ ਨੂੰ।
ਹੋਰ ਕੀ, ਦੇਖੋ ਅਗਰ ਇੱਕ ਚੀਜ਼ ਤੁਸੀਂ ਘਰੋ ਸ਼ੁਰੂਆਤ ਕਰੋਗੇ ਨਾ ਤੇਂ ਫੇਰ ਮ ਵਧ ਦੀਆਂ ਰਹਿੰਦੀ ਆ ਚੀਜ਼ ਜ਼ਰੂਰੀ ਨੀ ਹੁੰਦਾ, ਕਿ ਤੁਸੀਂ ਮੀਨਸ ਕਿੱਥੇ ਹੋਰ ਹੀ ਲਾਨੇ ਆ, ਤੁਸੀਂ ਆਪਣੇ ਘਰ ਦੇ ਬਾਹਰ ਬਾਲਕਨੀ ਹੁੰਦੀ ਆ ਉੱਥੇ ਲਗਾਓ। ਜਾਂ ਕੀ ਕਹਿੰਦੇ ਨੇਂ ਜਿਵੇਂ ਘਰ ਦੇ ਬਾਹਰ ਥੋੜੀ ਜੀ ਜਗ੍ਹਾ ਹੁੰਦੀ ਆ, ਉੱਥੇ ਤੁਸੀਂ ਲਗਾ ਦੋ ਪਲਾਂਟਸ। ਬੱਚਿਆਂ ਨੂੰ ਵੀ ਤਾਂ ਅੱਜ ਕੱਲ੍ਹ ਸਕੂਲ ਚ ਐਈ ਚੀਜ਼ਾਂ ਬਾਰੇ ਦੱਸਿਆ ਜਾਂਦਾ ਐ ਕਿ ਤੁਸੀਂ ਜਿੰਨੇ ਪਲਾਂਟਸ ਵਗੈਰਾ ਲਗਾਓਗੇ, ਜਿੰਨੇ ਪੇੜ ਪੌਦੇ ਲਾਓਗੇ ਸਾਡੇ ਇਨਵਾਇਰਮੈਂਟ ਲਈ ਵਧੀਆ ਹੋਏਗਾ ਤੇ ਦੇਖੋ ਸਾਨੂੰ ਸਹੀ ਰਹੇਂਗਾ। ਜਿਸ ਸਾਬ ਚ ਮੈਨ ਲੱਗਦਾ ਵਾਲੀ ਜਿਹੜੀ ਜਨਰੇਸ਼ਨ ਆਉਣੀ ਆ ਨਾ, ਉਹਦੇ ਲਈ ਤਾਂ ਹਵਾ ਵੀ ਸਹੀ ਨਹੀਂ ਹੋਣੀ। ਹਨਾ, ਹੁਣ ਤੋਂ ਹਵਾ ਦੀ ਇੰਨੀ ਬੁਰੀ ਹਾਲਤ ਹੋਈ ਦੀ ਹੈ, ਅੱਗੇ ਜਾ ਕੇ ਤਾਂ ਦੇਖੋ ਕੀ ਹੁੰਦਾ ਹੁਣ।
ਹਾਂ, ਬਸ ਦੇਖੋ ਸਾਡੇ ਤੇ ਮਤਲਬ ਘਰ ਦੇ ਵਿੱਚ ਕਾਫ਼ੀ ਪੇੜ ਲੱਗੇ ਹੋਏ ਨੇ। ਮੇਰੇ ਬੱਚੇ ਪਹਿਲੇ ਛੋਟੇ ਸੀ ਨਾ ਉਹ ਪੁੱਛਦੇ ਹੁੰਦੇ ਸੀਗੇ ਮੰਮਾ ਨੇ ਪੇੜ ਕਿਉਂ ਲਾਏ ਹੋਏ ਨੇ ਤੁਸੀਂ ਸਾਡੀੇ ਨਾ ਕੱਚੀ ਜਗ੍ਹਾ ਬਾਹਰ। ਸਾਰੇ ਜੈਸੇ ਪੌਦੇ ਵਗੈਰਾ ਲਗਾਏ ਹੋਏ ਨੇ ਕਾਫੀ ਵੱਡੇ ਵੱਡੇ ਵਗੈਰਾ ਉਗੇ ਹੋਏ ਨੇ ਬੱਚ ਬੋਲਦੇ ਸੀਗੇ ਮੰਮਾ ਤੁਸੀਂ ਬਈ ਇੰਨੇ ਪੇੜ ਕਿਉਂ ਲਗਾਏ ਹੋਏ ਫਿਰ ਅਸੀਂ ਉਹਨੂੰ ਸਮਝਾਇਆ ਬੱਚਿਆਂ ਨੂੰ ਕਿ ਨਹੀਂ ਪੇੜ ਲਗਾਣਾ ਬੜਾ ਜ਼ਰੂਰੀ ਕਿ ਸਾਨੂੰ ਆਕਸੀਜਨ ਮਿਲਦੀ ਹੈ ਫਰੈਸ਼ ਹਵਾ ਮਿਲਦੀ ਹੈ ਪੇਟ ਦੀ ਛਾਂ ਹੁੰਦੀ ਹੈ ਨੀਚੇ ਬੈਠ ਸਕਦੇ ਹਾਂ ਕਾਫੀ ਕੁਛ ਉਹ ਫਿਰ ਬੱਚਿਆਂ ਨੂੰ ਫਿਰ ਮਿਲਿਆ ਕਿ ਹਾਂ ਪੇੜ ਲਗਾਉਣਾ ਬੜਾ ਜ਼ਰੂਰੀ ਹੁੰਦਾ ਹੈ ਤੇ ਹੁਣ ਤੁਸੀਂ ਮੰਨੋਗੇ ਮੇਰੇ ਬੱਚੇ ਡਿਸਪੋਜਲ ਲੈ ਕੇ ਨਾ ਡਿਸਪੋਜਲ ਗਲਾਸ ਟੀ ਭਦੇ ਨੇ ਔਰ ਇੱਕ ਅੱਧਾਂ ਪੇੜ ਲਗਾਉਣਾ ਸ਼ੁਰੂ ਕਰ ਦੇਣਗੇ
ਅੱਛਾ ਵਧੀਆ ਗੱਲ ਹੈ
ਹੁਨੇ ਇੱਕ ਮਤਲਬ ਡਰਾਇੰਗ ਰੂਮ ਚ ਲਿਆ ਕੇ ਰੱਖਿਆ ਮੈਂ ਕਿਹਾ ਇੱਥੇ ਕਿਉਂ ਰੱਖਿਆ ਸਾਰਾ ਚਿੱਕੜ ਚਿੱਕੜ ਹੋ ਜਾਏਗਾ ਪਾਣੀ ਪਾਆ ਮਿੱਟੀ ਖਿਲੜ ਜਾਏਗੀ ਸਾਰੀ ਕਹਿੰਦੇ ਨਾ ਮੰਮਾ ਆਕਸੀਜਨ ਮਿਲੇਗੀ ਨਾ ਨਾਲ ਸਾਨੂੰ ਮੈਂ ਕਿਹਾ ਠੀਕ ਆ
ਹਾਂ ਉਹ ਸਹੀ ਗੱਲ ਹੈ ਇਹੀ ਚੀਜ਼ ਆ ਚਲੋ ਕੋਈ ਗੱਲ ਨੀ ਅਸੀਂ ਦੱਸਾਂਗੇ ਜਦੋਂ ਮੇਰਾ ਹੋਜਏਗਾ ਨਾ ਕਮੇਟੀ ਵਾਲਾ ਇਕ ਦੋ ਦਿਨ ਤੱਕ ਤੇ ਮੈਂ ਤੁਹਾਨੂੰ ਸਾਰਾ ਵਟਸਪ ਅਪਡੇਟ ਕਰ ਕਮੇਟੀ ਪਾਂਗੀ ਕਦੋਂ ਆ ਇੱਥੇ ਆ ਤੇ ਤੁਸੀਂ ਫਿਰ ਆ ਜਾਓ ਫਿਰ ਠੀਕ ਹੈ
ਨਵ ਨ ਮ ਪਹੁੰਚਾਗੀ ਠੀਕ ਹੈ ਓਕੇ ਸਤਿ ਸ੍ਰੀ ਅਕਾਲ